ਤੇ।
ਸਤਿ ਸ਼੍ਰੀ ਅਕਾਲ ਜੀ ਠੀਕ ਹੋ।
ਹਾਂਜੀ ਬਿਲਕੁਲ ਠੀਕ ਹੈ। ਤੁਸੀਂ ਸੁਣਾਓ ਕੀ ਹੋ।
ਹਾਂਜੀ ਬਾੱਸ ਮੈਵੀ ਵਦੀਆ ਠੀਕ-ਠਾਕ। ਹਾਂਜੀ ਹੋਰ ਕੀ ਕਾਰ ਰੇ ਸੀਗੇ।
ਬਾੱਸ। ਜ਼ਿਆਦਾ ਗਰਮੀ ਪੈ ਰੀ ਏ ਤੇ ਮੌਨਸੂਨ ਹੁਨ ਤਾ ਮੌਸਮ ਆ ਗੇਐ ਬੱਟ ਬਾਰਿਸ਼ ਨੀ ਹੋ ਰੀ। ਤਾਂ ਬਾੱਸ ਓਈ ਵੈਦਰ ਸਾਰੇ ਠੀਕ ਨੇ ਤਾਡੇ ਮੁਤਾਬਿਕ ਤਾਡਾ ਕੇੜਾ ਫੇਵਰੇਟ ਅ ਜੇੜਾ ਮੌਸਮ ਐ
ਮੇਰੇ ਮੁਤਾਬਿਕ ਅ ਅਮ। ਮੇ ਮਤਲਬ ਨਾ ਜ਼ਾਦਾ ਠਾਂਡ ਨਾ ਜ਼ਾਦਾ ਗਰਮੀ, ਕਯੋਂਕਿ ਨਾ ਗਰਮੀ ਬਰਦਾਸ਼ ਹੋਂਦੀ ਏ ਜ਼ਾਦਾ ਔਰ ਨਾ ਹੀ ਠਾਂਡ ਬਰਦਾਸ਼ ਹੋਂਦੀ ਏ ਹਾਂਜੀ-ਹਾਂਜੀ।
ਬਿਲਕੁਲ, ਹੋਨ ਜਿਵੇਂ ਹੋਨ ਜਿਵੇਂ ਬਰਸਾਤਾਂ ਆਨ ਵਾਲੀਆਂ ਨੇ, ਤਾਂ ਐਨਾਂ ਕਿ ਸਾਰੇ ਖੋਸ਼ ਹੋਂਦੇ ਐ ਬੱਚੇ ਵੀ ਦੇਖਦੇ ਆ ਕਿ ਹਾਂ ਹੋਨ ਮਮ ਮੀ ਆਨ ਵਾਲੈ। ਯਾ ਫੇਰ ਅਪਾ ਸਾਰੇ ਮਤਬ ਇੱਕ ਅੱਛਾ ਏ ਚ ਕਈ ਅੱਛੀਆਂ ਰਸਮਾਂ ਨੇ ਸੋਨ ਦਾ ਹੋ ਗਯਾ ਮੇਲੇ ਵੀ ਲਾਗਦੇ ਐ। ਦੂਸਰੇ ਜੇੜੇ ਪਂਜਾਬ ਦੇ ਦੂਸਰੇ ਇਲਾਕੇ ਐ ਜਿਵੇ ਆਪਨੇ ਅੰਮ੍ਰਿਤਸਰ ਯਾ ਐਦਰਲੇ ਏਰੀਏ ਨੂੰ ਛੱਡ ਕੇ।
ਹ।
ਓਥੇ ਓ, ਕਾਫੀ ਐ ਨਾ ਕਿ ਓਨਾ ਲਈ ਸ਼ਗਨ ਦੇ ਸਮਾਨ ਆਂਦੇ ਕੁੜੀਆਂ ਲਈ ਤੇ ਓ ਕਾਫੀ ਕੋਛ ਆ ਸਾਡੇ ਰਿਚ ਸਾਡੇ ਜੇਰੇ ਪਂਜਾਬੀ ਸਬਯਾਚਾਰ ਵਿੱਚ।
ਹਾਂਜੀ-ਹਾਂਜੀ, ਹੁਨ ਤੇ ਬਾੱਸ ਏਦਾ ਈ ਮੌਸਮ ਦੇ ਤੇ ਚੱਲਦੇ ਰੈਣੈ। ਮੌਸਮ ਕਦੇ ਕੁਛ ਕਦੇ ਕੋਈ ਕਦੇ ਸਰਦੀਆ ਕਦੇ ਗਰਮੀਆ, ਮੈਗਾਈ ਨੇ ਵੀ ਬੁਰਾ ਕੀਤਾ ਓਏਐ ਪੂਰਾ ਅਪਨਾ, ਛਾਈ ਓਈ ਏ ਮੈੰਗਾਈ ਵੀ ਪੂਰੀ। ਫਾਸਟ ਫੂਡ- ਫਾਸਟ ਫੂਡ ਤੋ ਯੋ ਬੋਹਤ ਜ਼ਾਦਾ ਪਰਹੇਜ਼ ਸਾਨੂੰ ਕਰਨਾ ਚਾਈਦਾ ਆੱਜ ਦੇ ਟਾਈਮ ਵਿੱਚ। ਮੈਂ ਗਾੱਲ ਕਰਨੀ ਸੀਗੀ ਫਾਸਟ ਫੂਡ ਬਾਰੇ, ਫਾਸਟ ਫੂਡ ਦੇ ਵਿੱਚ ਕੀ ਹੈਗਾ ਕਿ ਅ ਸਾਰੇ ਬਾਹਰ ਜੇੜੇਈ ਬਨਾਂਦੇ ਨੇ ਗਨਦੇ-ਗਨਦੇ ਹੱਥ ਹੋਂਦੇ ਨੇ ਅਨਾ, ਔਰ ਨਾ ਏਨਾ ਦੀ ਕੋਈ ਸਫ਼ਾਈ ਹੋਂਦੀ ਏ ਔਰ ਸਾਨੂੰ ਓਹੀ ਚੀਜ਼ਾ ਪਸਾਂਦ ਆਂਦੀਆ ਨੇ।
ਬਿਲਕੁਲ।
ਓਨਾ ਦੀ ਓਹੀ ਚੀਜ਼ਾਂ ਸਾਨੂੰ ਸਵਾਦ ਲੱਗਦੀਆਂ ਐਗੀਆਂ ਨੇ, ਤੇਲ ਓ ਈ ਬਯਾ ਪੁਰਾਨਾ ਜੜਾ ਤੇਲ ਪਯਾ ਓਂਦੈ ਓਦੇ ਵਿੱਚ ਈ ਓ ਫਰਾਈ ਕਰਦੇ ਨੇ ਚੀਜ਼ਾਂ ਨੂੰ ਬਨਾਂਦੇ ਨੇ ਅਸੀ ਕੇੜਾ ਦੇਖ ਰੇ ਆ ਓ ਚੀਜ਼ਾਂ ਕਿਨਾ ਬਨਾ ਰੇ ਨੇ ਹੈਨਾ, ਆੱਜ ਦੇ ਟਾਈਮ ਚ ਸਾਨੂੰ ਜੋ ਕੀ ਚੀਜ਼ਾਂ ਐਗੀਆਂ ਸਾਨੂੰ ਅਪਨੇ ਘੱਰੇ ਹੀ ਬਨਾਨੀ ਚਾਈਦੀਆਂ ਨੇ, ਫਾਸਟ ਫੂਡ ਜੇ ਅਗਰ ਜੇ ਬਨਾਨੈ ਸਾਨੂੰ ਘੱਰੇ ਘਾੱਰ ਦਾ ਤੇਲ ਐਗੈ ਅਪਨੇ ਹੱਥੀ ਬਨਾਈ ਓਈ ਚੀਜ਼ ਐ ਸਾਫ ਸੁਥਰੀ ਚੀਜ਼ ਐ ਅਸੀ ਜੜੀ ਵੈਜਿਸ ਪਾਨੀਐ ਸਬਜ਼ੀਆਂ ਪਾਨੀਆਂ ਨੇ ਅਨਾ, ਓਵੀ ਸਾਰੇ ਕੱਟ ਟੀਆਂ ਓਈਆਂ ਅਪਨਾ ਤੋ ਕੇ ਅਸੀ ਪਾਨੇ ਆ, ਪਰ ਲੇਕਿਨ ਜੜੇ ਬਾਰ ਦੇ ਨੇ ਐਨਾ ਰੈਸਟੋਰੈਂਟ ਐ ਸੱਬ ਚੀਜ਼ਾਂ ਦੇ ਵਿੱਚ ਕੀ ਓਂਦੈ ਐ ਗਲੀ ਸੜੀਆਂ ਸਬਜ਼ੀਆਂ ਵਿੱਚ ਪਾ ਛੱਡਦੇ ਨੇ। ਅਸੀਂ ਕਿਹੜਾ ਦੇਖ ਰਹੇ ਆ ਇਹਨਾਂ ਨੂੰ ਧੋ ਰਹੇ ਨੇ, ਕਿਵੇਂ ਕਰ ਰਹੇ ਨੇ ਹਨਾ, ਫਾਸ ਫੂਡ ਦਾ ਤੇ ਸਾਨੂੰ ਮਤਲਬ ਕਿ ਉਹੀ ਨਾ ਉਹ ਕਰਨਾ ਚਾਹੀਦਾ ਹੈਗਾ ਐ। ਵਿਰੋਧ ਕਰਨਾ ਚਾਹੀਦਾ ਹੈਗਾ। ਕੀ ਫਾਸਟ ਫੂਡ ਅਜ ਦੇ ਟਾਈਮ ਚ ਬੰਦ ਕਰਨ ਦੇਣਾ ਚਾਹੀਦਾ ਹੈਗਾ।
ਪਰ ਇਹ ਐ ਕਿ ਬੱਚ ਬੱਚੇ ਬਹੁਤ ਪਸੰਦ ਕਰਦੇ ਨੇ, ਮੰਨਦੇ ਨੀ ਗੇ। ਤੇ ਜਦੋਂ ਆਪਾਂ ਵੀ ਕਿਤੇ ਬਾਹਰ ਜਾਈਏ, ਹੁਣ ਕਿਤੇ ਘੁੰਮਣ ਜਾ ਰਹੇ ਆ, ਕੁੱਛ ਵੀ ਆ, ਤ ਆਪਾਂ ਵੀ ਜਿੰਨਾ ਮਰਜ਼ੀ ਆਪਾਂ ਉਸ ਚੀਜ਼ ਨੂੰ ਬੰਦ ਕਰ ਲਈਏ, ਘਰ ਵਿੱਚ ਕੇ ਨ ਘਰੇ ਬਣੇਗਾ, ਬਾਹਰੋਂ ਨਈ ਆ ਪਰ ਕਿਤੇ ਨਾ ਕਿਤੇ ਆਪਾਂ ਵੀ ਉਹ ਚੀਜ਼ ਖਾਂਨੇ ਆ, ਜਿਹੜੇ ਇੱਕ
ਕਿ ਖਾਣੀ ਪੈਂਦੀ ਐ ਸਾਨੂੰ ਵੀ।
ਖਾਣੀ ਪੈਂਦੀ ਐ। ਐਂਡ ਆਪਾਂ ਜਿਵੇਂ ਅਗਰ ਕਿਸੇ ਨੂੰ ਆਪਾਂ ਬੱਚਿਆਂ ਨੂੰ ਕੋਈ ਵੀ ਚੀਜ਼ ਬਈ ਸਮਝਾਨੀ ਐ। ਫਿਰ ਆਪਾਂ ਨੂੰ ਉਦਾ ਨਾ ਲੋਜਿਕ ਦੇਇਏ, ਕਿ ਬੱਚੇ ਇਸ ਚੀਜ਼ ਆ, ਪ੍ਰੋਬਲਮ ਆ ਤੁਹਾਨੂੰ ਇਹ, ਕਿਉਂਕਿ ਡਾਕਟਰਸ ਵੀ ਮਨਾ ਕਰਦੇ, ਪੈਕਟ ਫੂਡ ਤੋਂ ਮਨਾ ਕਰਦੇ ਆ ਨਾ। ਕਿ ਬੰਦ ਪੈਕਟਾਂ ਤੁਸੀਂ ਪਹਿਲਾਂ ਜਿਵੇਂ ਚਿਪਸ ਕੁਰਕਰੇ ਹੋ ਗਏ। ਇਹ ਸਭ ਨਾ ਦੋ, ਈਵਨ ਬਿਸਕਿਟ ਤੱਕ ਤੋਂ ਡਾਕਟਰ ਮਨਾ ਕਰਦੇ ਆ। ਤੇ ਬੱਚੇ ਨੂੰ ਆਪਾਂ ਲੋਜਿਕ ਦੇਨੇ ਆ, ਕੋਲਡ ਡਰਿੰਕ ਨੀ ਆਪਾਂ ਜਿਵੇਂ ਆਪਾਂ ਨਈ ਉਹਨੂੰ ਜਿਦਾਂ ਪੀਣ ਦਿੰਦੇ ਆ, ਘਰੇ
ਦੇਣ ਦਿੰਦੇ ਹਾਂ, ਅਸੀਂ ਰੋਕ ਸਕਦੇ ਹਾਂ ਕਈ ਬੱ ਚਿਆਂ ਨੂੰ ਹੈਨਾ ਰੁਕ ਜਾਂਦੇ ਐ, ਪਰ ਲੇਕਿਨ ਜਿਹੜੇ ਬੱਚੇ ਅੱਜ ਦੇ ਟਾਈਮ ਚ ਨਈ ਰੁਕਦੇ ਹੈਗੇ, ਉਹਨਾਂ ਨੇ ਖਾਣਾ ਹੀ ਖਾਣਾ ਜ਼ਿੱਦ ਇੰਨੀ ਫੜ ਲੈਂਦੇ ਨੇ ਬੱਚੇ।
ਉਹ ਮੇਰੇ ਖਿਆਲ ਉ ਉਹ ਜਿਹੜੇ ਮਾਪੇ ਹੁੰਦੇ ਆ ਮਾਪਿਆਂ ਤੇ ਇਹ ਚੀਜ਼ ਉਹ ਮਾਪਿਆਂ ਨੂੰ ਲੋਕੀ ਕਹਿ ਡਪੈਂਡ ਕਰਦੀ ਐ, ਕਿ ਉਹ ਕਿੰਨਾ ਕ ਉਹਨੂੰ ਉਹ ਚੀਜ਼ ਨੂੰ ਕੰਟਰੋਲ ਕਰ ਸਕਦੇ ਆ ਆਪਣੇ ਬੱਚੇ ਨੂੰ। ਹੁਣ ਮੇਰੀ ਬੇਟੀ ਐ, ਹੁਣ ਮੈਨੂੰ ਪਤਾ ਐ ਕਿ ਉਹਦਾ ਮਨ ਨਹੀਂ ਮੰਨਦਾ, ਉਹਨੇ ਖਾਣਾ ਆ ਬਾਹਰ ਦਾ। ਟਰਾਈ ਇਹੀ ਹੁੰਦੀ ਐ ਕਿ ਘਰ ਬਣਾ ਦੀਏ। ਬਟ ਇਹ ਇਹ ਹੁੰਦਾ ਐ ਕਿ ਆਪਾਂ ਬਾਹਰ ਕਿਤੇ ਘੁੰਮੋ ਫਿਰ ਉਹਨੂੰ ਹੁੰਦਾ ਐ, ਜਾਂ ਕੋਈ ਪਾਰਟੀ ਐ ਕਿ ਕੋਲਡ ਡਰਿੰਕ ਹੈਗੀ ਐਂ ਤਾਂ ਪ ਆਪੇ ਪੀ ਲਵਾਂ। ਪਰਮਿਸ਼ਨ ਲੈ ਕੇ। ਬਟ ਕਿੰਨੀ ਇਹ ਨੀ ਕਿ ਤਿੰਨ ਚਾਰ ਗਲਾਸ ਉਹਨੂੰ ਪੀਣੀ, ਥੋੜੀ ਜਿਹੀ ਦੇਣੀ ਆ, ਫੇਰ ਉਸ ਤੋਂ ਬਾਅਦ ਆਪ ਕੋਈ ਅਲਾਓ ਨੀ ਕਰਨਾ ਉਹਨੂੰ ਕਿ ਹੋਰ ਲੈ, ਉਸ ਤੋਂ ਇਲਾਵਾ ਆਪਾਂ ਜਿਵੇਂ ਚਿਪਸ ਹੋ ਗਏ ਜਾਂ ਕੁਛ ਹੋ ਗਿਆ, ਇੱਦਾਂ ਦੀ ਚੀਜ਼ਾਂ ਬਹੁਤ ਜਿੱਦ ਕਰਨ ਤੇ ਬਹੁਤ ਦਿਨਾਂ ਬਾਅਦ ਉਹਨੂੰ ਅਲਾਓ ਕਰਨਾ, ਕਿ ਠੀਕ ਐ ਤੈਨੂੰ ਅੱਜ ਲੈ ਦਿੰਨੇ ਆ, ਬਟ ਇਹ ਹੁਣ ਤੇਰਾ ਅੱਜ ਹੋ ਗਿਆ, ਉਸ ਤੋਂ ਬਾਅਦ ਨਈ ਖਾਣਾ।
ਹਾਂ। ਸਾਨੂੰ ਕਈ ਚੀਜ਼ਾਂ ਬੱਚੇ ਦੀ, ਜਿਵੇਂ ਬੱਚਾ ਜਿੰਨੀ ਚੀਜ਼ਾਂ ਮੰਗਦਾ, ਸਾਨੂੰ ਉਹ ਚੀਜ਼ ਨੂੰ ਪੂਰੀ ਨੀ ਕਰਨੀ ਚਾਹੀਦੀ, ਸਾਰੀਆਂ ਚੀਜ਼ਾਂ ਨੀ ਪੂਰੀ ਕਰਨੀਆਂ ਚਾਹੀਦੀਆਂ, ਇੱਕ ਦੋ ਅਸੀਂ ਪੂਰੀਆਂ ਕਰ ਸਕਦੇ ਆ, ਔਰ ਉਹਨੂੰ ਅੱਗੇ ਲਈ ਵੇਟ ਕਰਾ ਸਕਦੇ ਆ। ਕਿ ਤੁਸੀਂ ਥੋੜਾ ਟਾਈਮ ਵੇਟ ਕਰੋ ਇਸ ਚੀਜ਼ ਵਾਸਤੇ, ਕਿਤੇ ਨਾ ਕਿਤੇ ਬੱ ਚਾ ਵੀ ਸਾਡੀ ਚੀਜ਼ਾਂ ਨੂੰ ਸਮਝੇਗਾ। ਹੌਲੀ ਹੌਲੀ ਹੌਲੀ ਬੱਚਾ ਇਸੀ ਤਰੀਕੇ ਨਾਲ ਉਹਨੂੰ ਅਸੀਂ ਰੋਕ ਸਕਦੇ ਆ, ਉਹਨੂੰ ਹੈਂਡਲ ਕਰ ਸਕਦੇ ਆ, ਬੱਚੇ ਦੀ ਸਿੱ
ਬਿਲਕੁਲ-ਬਿਲਕੁਲ, ਉਹ-ਉਹ ਸਾਡੇ ਤੇ ਡਿਪੈਂਡ ਕਰਦਾ, ਅਗਰ ਆਪਾਂ ਕਹੀਏ, ਕਿ ਬੱਚੇ ਨੀ ਰੁਕਦੇ ਬੱ ਚਿਆ, ਕੋ ਪੈਸੇ ਥੋੜ੍ਹਾ ਜਾਂ ਫਿਰ ਬੱਚੇ ਜਾ ਕੇ ਥੋੜਾ ਲੈਣਗੇ।
ਹਾਂ, ਬਸ ਉਹੀ-ਉਹੀ ਚੀਜ਼ ਹੈ।
ਇਹ-ਇਹ ਨਾ ਆਪਣਾ ਹੀ, ਅ ਕਹਿੰਦੇ ਬੱਚੇ ਜ਼ਿਆਦਾ ਜ਼ਿੱਦ ਕਰਦੇ ਆ। ਤੇ ਬੱਚਿਆਂ ਦੀ ਜ਼ਿੱਦ ਤੇ ਵੀ ਕੰਟਰੋਲ ਕਰਨਾ ਹੈ, ਆਪਣੇ ਹੱਥ ਵਿੱਚ ਹੁੰਦਾ ਹੈ।
ਹਾਂਜੀ-ਹਾਂਜੀ, ਬਸ ਓਹੀ ਚੀਜ਼ ਨਾ। ਫਾਸਟ ਫੂਡ ਤੇ ਇੰਨਾ ਜ਼ਿਆਦਾ ਹੋ ਗਿਆ ਨਾ, ਕਿ ਅੱਜ ਦੇ ਟਾਈਮ ਵਿੱਚ ਜਵਾਨ ਲੋਕੀ ਅ ਫਿਫਟੀ ਪਲੱਸ ਵੀ ਨਹੀਂ ਹੁੰਦੇ ਹੈਗੇ। ਤੇ ਪਹਿਲਾਂ ਹੀ ਕੁੱਛ ਨਾ ਕੁੱਛ ਉਹਨਾਂ ਨੂੰ ਬਿਮਾਰੀਆਂ ਲੱਗੀਆਂ, ਇਹ ਕਿਸੇ ਨੇ ਕੁੱਛ ਏ ਕਿਸੇ ਨੇ ਕੁਛ ਮਤਲਬ ਅਲੱਗ-ਅਲੱਗ ਤਰੀਕੇ ਦੀਆ ਬਿਮਾਰੀਆ ਹਾਂਜੀ, ਹਾਂਜੀ-ਹਾਂਜੀ, ਬਸ ਇਹੀ ਚੀਜ਼ ਸਾਰਾ ਕੀ ਹੈ? ਖਾਣਾ ਪੀਣਾ ਘਰ ਦਾ ਅਸੀਂ ਖਾ ਕੇ ਖ਼ੁਸ਼ ਨੀ ਹੈਗੇ, ਬਾਹਰ ਦਾ ਖਾ ਕੇ ਅਸੀਂ ਖੁਸ਼ ਹਾਂ, ਔਰ ਫਿਰ ਬਿਮਾਰੀਆ ਅਸੀਂ ਘਰੇ ਹੀ ਲੈ ਕੇ ਆਉਂਦੇ ਹਾਂ।
ਬਿਲਕੁਲ।
ਔਰ ਸਾਡੇ ਤੋਂ ਫਿਰ ਸਾਡੇ ਅੱਗੇ ਆਉਣ ਵਾਲੇ ਬੱਚੇ।
ਬਿਲਕੁਲ ਤੋਂ ਫਾਸਟ। ਫੂਡ ਹੈ, ਉੱਤੋਂ ਜੇ ਆਪਾਂ ਘਰ ਵੀ ਖਾਣਾ ਖਾ ਰਹੇ ਹਾਂ, ਸਬਜ਼ੀਆਂ ਤੇ ਸਪਰੇਅ ਹੋ ਰਿਹਾ ਆ। ਆਪਣੀ ਜਿਹੜੀ ਕਣਕ ਹੈ, ਆਪਾਂ ਆਟਾ ਖਾ ਰਹੇ ਹਾਂ, ਉੱਥੇ ਸਪਰੇਅ ਹੋ ਰਿਹਾ ਆ। ਉਹ ਸਾਰੀਆਂ ਚੀਜ਼ਾਂ ਵੀ ਵਿੱਚ ਇੰਕਲੂਡ ਇਹ ਨਹੀਂ ਹੈ, ਕਿ ਸਾਡਾ ਘਰ ਦਾ ਖਾਣਾ ਬਹੁਤ ਹੈਲਦੀ ਆ, ਦੁੱਧ ਹੈਲਦੀ ਹੈਗੀ, ਦਹੀਂ ਹੈਲਦੀ ਨੀ ਗਾ, ਤੇ ਉਹ ਸਭਾ ਜ਼ਿਆਦਾ ਡਬਲ ਇੰਪੈਕਟ ਪੈ ਰਿਹਾ ਹੈ, ਕਿ ਡਬਲ ਸਾਡੇ ਤੇ ਅਸਰ ਹੋ ਰਿਹਾ ਸਾਡੇ ਸਰੀਰ
ਹਾਂ, ਅੱਜ ਕੱਲ ਫਰੂਟ ਵੀ ਸੇਫ ਨਹੀਂ ਹੈ, ਫਰੂਟ ਵੀ ਦੇਖ ਲਓ, ਫਰੂਟ ਚ ਕਿੰਨੀ ਮਿਲਾਵਟ ਹੈ ਇੰਜੈਕ ਇੰਜੈਕਸ਼ਨ ਨਾਲ ਉਹਨੂੰ ਵੱਡਿਆ ਕੀਤਾ ਜਾਂਦਾ ਹੈ, ਕਿ ਆ ਤੋਰੀ, ਇਹ ਸਭ ਇਹ ਸਾਰੇ ਇੰਜੈਕਸ਼ਨ ਦੇ ਨੇ ਇੰਜੈਕਸ਼ਨ ਲਾ ਕੇ ਆਉਂਦੇ ਨੇ, ਇਹਨਾਂ ਨੂੰ ਹੋਰ ਅਸੀਂ ਉਹ ਖਾਦੇ ਹਾਂ, ਅਸੀਂ ਘਰ ਦੀ ਜ ਚੀਜ਼ਾਂ ਵੀ ਸੇਫ ਨਹੀਂ ਹੈਗੀਆਂ, ਪਰ ਲੇਕ ਕਿ ਨਾ ਕਿਸੇ ਨੂੰ ਧੋ ਕੇ ਅਸੀਂ ਖਾ ਸਕਦੇ ਹਾਂ, ਕਰ ਹੁਣ ਜੀਣ ਵਾਸਤੇ ਤਾਂ ਕੁੱਛ ਨਾ ਕੁਛ ਤਾਂ ਖਾਣਾ ਹੀ ਪੈਣਾ, ਬੈਟਰ ਤਾਂ ਇਹੀ ਹੈ ਕਿ ਚਲੋ ਅਸੀਂ ਘਰ ਦੀ ਚੀਜ਼ਾਂ ਤੇ ਖਾ ਹੀ ਰਹੇ ਹਾਂ, ਬਟ ਲੇਕਿਨ ਬਾਹਰ ਦੀ ਚੀਜ਼ਾਂ ਨੂੰ ਅਸੀਂ ਅਵੋਇਡ ਕਰ ਸਕਦੇ। ਦਿਆ, ਅਸੀਂ ਬਾਹਰਲੀ ਚੀਜ਼ਾਂ ਨੂੰ ਨਾ ਹੀ ਖਾਈ ਖਾਈਏ।
ਬਿਲਕੁਲ, ਇਹ ਸਾਨੂੰ ਕਰਨਾ ਹੀ ਪੈਣਾ ਆ, ਕਰਨਾ ਹੀ ਪੈਣਾ ਆ।
ਹਾਂ, ਇਹ ਹੌਲੀ-ਹੌਲੀ ਲੋਕੀ ਨਾ ਜਾਗਰੂਕ ਹੋਣਗੇ, ਬੱਚਿਆਂ ਨੂੰ ਸਾਨੂੰ ਸਭ ਤੋਂ ਪਹਿਲੇ ਆਪਣੇ ਬੱਚੇ ਬੱਚੇ ਤੇ ਕੰਟਰੋਲ ਕਰਨਾ ਚਾਹੀਦਾ ਹੈ।
ਹਮ ਬੱਚਿਆਂ ਕੇ ਬੱਚ ਨੇ, ਬੱਚਿਆਂ ਦੇ ਸਭ ਤੋਂ ਪਹਿਲਾਂ ਸਾਨੂੰ ਖ਼ੁਦਤੇ ਕੰਟਰੋਲ
ਖੁਦ ਤੇ ਕੰਟਰੋਲ ਕਰਨਾ ਹਾਂ। ਅਸੀਂ ਖੁਦ ਨੂੰ ਕੰਟਰੋਲ ਕਰਾਂਗੇ, ਤਾਂ ਹੀ ਉਹ ਬੱਚੇ ਨੂੰ ਫੇਰ ਉਹ ਚੀਜ਼ ਸਿੱਖਣ ਨੂੰ ਮਿਲੇਗੀ, ਸਾਡੇ ਤੋਂ ਹੀ।
ਬਿਲਕੁਲ, ਕਿਉਂਕਿ ਬੱਚਿਆਂ ਨੇ ਤੇ ਆਪਣੇ ਦੋਸਤਾਂ ਨਾਲ ਵੀ ਜਾਣਾ, ਸਕੂਲ ਵੀ ਜਾਣਾ, ਉਹਨਾਂ ਨੇ ਆਈਸ ਕਰ੍ਰੀਮ ਵੀ ਮੰਗਣੀ ਆ। ਉਹ ਨੇ ਹਰ ਚੀਜ਼ ਮੰਗਣੀ ਹੈ, ਕਿਉਂਕਿ ਉਹਨਾਂ ਨੇ ਬਾਹਰ ਦਾ ਮਾਹੌਲ ਵਿੱਚ ਦੇਖ ਕੇ ਅਟਰੈਕਟ ਹੁ ਜਿੰਨਾ ਆਪਾਂ ਬੰਨਾਂਗੇ, ਉਹਨਾਂ ਨੇ ਕਹਿਣਾ, ਕਿ ਤੁਸੀਂ ਗ਼ਲਤ ਤੋਂ ਬਾਕੀ ਖਾਣ ਤੇ ਆਪਾਂ ਕਿਉਂ ਨਹੀਂ ਖਾ ਸਕਦੇ। ਬਟ ਉਹ ਕਿਤੇ ਨਾ ਕਿਤੇ ਉਹਨਾ ਦਾ ਜਿਹੜਾ ਦਿਮਾਗ ਹੈ, ਉਹ ਉਸ ਚੀਜ਼ ਨੂੰ ਉਹਨੂੰ ਚੀਜ਼ ਨੂੰ ਐਕਸੈਪਟ ਕਰਵਾਣਾ, ਆਪਣਾ ਲੋਜਿਕ ਉਹਨਾਂ ਨੂੰ ਦੱਸਣਾ। ਬਹੁਤ ਸੌਖਾ ਕੰਮ ਨੀ ਹੈ, ਮੁਸ਼ਕ
ਸੌਖਾ ਨੀ ਹੈ, ਹਾਂ ਬਹੁਤ ਔਖਾ ਕੰਮ ਹੈਗਾ। ਦੇ ਟਾਈਮ ਵਿੱਚ ਬੱਚਿਆਂ ਨੂੰ ਕਰਨਾ ਬਹੁਤ ਇਹ ਚੀਜ਼ਾਂ ਲਈ ਤੇ, ਘਰ ਦੀ ਚੀਜ਼ਾਂ ਨੂੰ ਖਾਣ ਲਈ ਉਹਨਾਂ ਨੂੰ ਫੋਰਸ ਕਰਨਾ ਉਹ ਵੀ
ਫੋਰਸ ਨਹੀਂ ਕਰਨਾ, ਉਹਨਾਂ ਦੇ ਦਿਮਾਗ ਮਾਇਡ ਸੈਟ ਕਰਕੇ ਕੀ ਉਹਨਾਂ ਨੂੰ ਇੰਜੋਏ ਕਰਕੇ ਉਹ ਚੀਜ਼ ਨੂੰ ਖਾਣ, ਟੀਵੀ ਤੋਂ ਦੂਰ ਰਹਿ ਕੇ ਖਾਣ, ਆਹ ਸਾਰੀਆਂ ਚੀਜ਼ਾਂ ਐ ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਗੋਲ ਕਰਕੇ ਕਿਸ ਤਰ੍ਹਾਂ ਕਰ ਸਕਦੇ, ਕਿਉਂਕਿ ਅਗਰ ਆਪਾਂ ਫੋਨ ਛੱਡ ਡਾਟਾਂਗੇ ਤੇ ਉਹ ਫੋਨ ਛੱਡਣਗੇ, ਆਪਾਂ ਆਪਾਂ ਨੂੰ ਬੁੱਕ ਰੀਡ ਕਰਾਂਗੇ ਤੇ ਉਹ ਕਰਨਗੇ, ਆਪਾਂ ਅਗਰ ਟੀਵੀ ਅਵੋਇਦ ਕਰਾਂਗੇ, ਤੇ ਔਹ ਕਰਨਗੇ
ਹਾਂਜੀ ਹਾਂਜੀ ਹਾਂਜੀ ਉਹੀ, ਆਪਣੇ ਤੇ ਕਾਬੂ ਕਰਕੇ ਸਾਨੂੰ ਉਹਨਾਂ ਨੂੰ ਆਪਣੇ ਵਾਂਗ ਹੀ ਪਹਿਲੇ ਅਪਣੇ ਆਪ ਨੂੰ, ਸਾਨੂੰ ਸਹੀ ਕਰਨਾ ਚਾਹੀਦਾ ਐ
ਆਪਣੇ ਆਪ ਨੂੰ ਸਹੀ ਕਰਨਾ, ਆਪਣੀ ਹੈਲਤ ਡਾਇਟ ਦਾ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਬੱਚੇਆ ਤੇ, ਤਾਂਕਿ ਉਹ ਅੱਗੇ ਦੱਸ ਸਕਣ ਕਿ ਮੈਂ ਇਸ ਲਈ ਨਹੀਂ ਇਹ ਚੀਜ਼ ਖਾਣੀ ਕਿ ਇਹ ਅਨਹੈਲਦੀ ਮੇਰੀ ਇਹ ਮੇਰੀ ਕਿਹਾ ਵੀ ਹੁੰਦਾ ਨਾ, ਕਿ ਜਿਸ ਤਰਾ ਮੇਰੀ ਭਤੀਜੀ ਆ ਉਹਦੀ ਮਦਰ ਔਹਨੂੰ ਕਹਿੰਦੀ ਏ ਕਿ ਤੇਰੀ ਬਿਊਟੀ ਖਰਾਬ ਹੁੰਦੀ ਐ, ਤੋ ਉਹਨੂੰ ਆਪਣੀ ਬਿਊਟੀ ਇੰਨੀ ਪਿਆਰੀ ਐ ਛੋਟੀ ਜਿਹੀ ਐ, ਤਾਂ ਉਹਨੂੰ ਨੀ ਨਹੀਂ ਮੈਂ ਮੈਂ ਹੈਲਦੀ ਚੀਜ਼ ਖਾਉਂਗੀ ਤਾਂ ਮੈਂ ਹੋਰ ਬਿਊਟੀਫੁੱਲ ਹੌਉਂਗੀ ਤੋ ਏਦਾਂ ਦਾ ਲੋਜਿਕ ਕੋਈ ਵੀ ਬੱਚੇ ਦਾ ਜਿੱਟੋ ਬੱਚਾ ਬੱਚੇ ਨੂੰ ਜ਼ਿਆਦਾ ਇੰ ਟਰੱਸਟ ਆ ਉਸ ਚੀਜ਼ ਵਿੱਚ, ਉਹ ਚੀਜ਼ ਫੜ ਲਓ ਉਸ ਚੀਜ਼ ਤੇ ਕੰਮ ਕਰਨਾ ਚਾਹੀਦੈ
ਹਾਂਜੀ ਹਾਂਜੀ ਉਹੀ ਚੀਜ਼ ਹੈ, ਬੱਚੇ ਨੂੰ ਹੀ ਉਹ ਚੀਜ਼ ਕਰਨੀ ਪੈਣੀ ਸਾਨੂੰ ਕੰਟਰੋਲ ਤੇ ਨਾਲ ਆਪਣੇ ਤੇ ਵੀ, ਆਪਣੇ ਤੇ
ਦੋਨੋ ਕੰਮ ਬੜੀ ਮੁਸ਼ਕਿਲ
ਹਾਂ ਦੋਨੋ ਹੀ ਹਹੰ ਆਜ ਦੇ ਟਾਈਮ ਵਿੱਚ ਦੋਨੋ ਚੀਜ਼ਾਂ ਮੁਸ਼ਕਿਲ ਏ ਹਾਂ
ਸਭ ਤੋਂ ਪਹਿਲਾਂ ਤਾਂ ਫੋਨ ਛੱਡਣਾ ਹੀ ਸਾਡਾ ਮੁਸ਼ਕਿਲ ਹੈ
ਹਾਂ ਔਹ ਤੇ ਸਭਤੋਂ ਟਾਈਮ ਵਿੱਚ ਇ ਸਭ ਤੋਂ ਔਖਾ ਕੰਮ ਹੈ ਫੋਨ ਨੂੰ ਕੰਟਰੋਲ ਕਰਨਾ, ਤੇ ਆਪਣੇ ਤੋਂ ਦੂਰ ਰੱਖਣਾ। ਥੋੜੀ ਦੇਰੀ ਈ ਨਾ ਯੂਸ ਕਰੀਏ, ਤੇ ਕੁਛ ਹੋਣ ਲੱਗ ਜਾ। ਲੇਯਾ ਫੋਨ ਨੂੰ, ਹਾਂ ਬਸ
ਉਹ ਚੀਜ਼ ਹੈ ਨਾ ਚਾਹੇ ਕੋਈ ਵੀ ਸਾਨੂੰ ਯਾਦ ਨਾ ਕਰੇ ਕੋਈ ਮੈਸੇਜ ਨਾ ਕਰੇ।
ਹਾਂ ਫੇਰ ਵੀ ਵਾਰ ਵਾਰ ਫੇਕ ਫੋਨ ਨੂੰ ਦੇਖਣਾ, ਫੋਨ ਵੱਲ ਦੇਖਣਾ
ਔਹੀ ਸਮ ਟਾਈਮ ਮੈਂ ਇਹ ਕੰਮ ਕਰਦੀ ਆ ਕਿ ਮੈਂ। ਮਤਲਬ ਕਿ ਸੋਨ ਤੋਂ ਪਹਿਲੇ ਇੱਕ ਘੰਟਾ, ਫੋਨ ਮੇਰੇ ਹੱਥ ਚ ਨਹੀਂ ਹੋਣਾ ਚਾਹੀਦਾ। ਫੋਨ ਦੂਰ ਹੋਣਾ ਚਾਹੀਦੈ ਐ, ਬੱਚੇ ਨਾਲ ਟਾਈਮ ਸਪੈਂਡ ਕਰਨਾ ਐ, ਯਾਂ ਫਿਰ ਜਦੋਂ ਟਰੈਵਲ ਕਰਨਾ ਉਦੋਂ ਤਾਂ ਮੈਂ ਕਦੀ ਫੋਨ ਯੂਜ ਆਪਣਾ ਵਰਤਦੀ ਨੀ ਆ।
ਹੂ
ਯਾਂ ਬਾਹਰ ਦੇਖੋ ਯਾਂ ਫੈਮਿਲੀ ਨਾਲੋਂ ਫੈਮਿਲੀ ਨਾਲ ਦਾ ਕਰ ਲਓ ਯਾਂ ਬੱਚੇ ਨਾਲ ਕਰ ਲਓ ਬੱਟ ਫੋਨ ਹਮੇਸ਼ਾ ਪਰਸ ਵਿੱਚ ਹੋਏਗਾ, ਇਹ ਨੀ ਕਿ ਆਪਾਂ ਸਕਰੋਲ ਕਰ ਰਹੇ ਆਂ ਕੁਛ ਨਾ ਕੁੱਛ ਆਪਾਂ ਲਿਖ ਰਹੇ ਆਂ, ਕਰ ਰਹੇ ਆਂ ਧਿਆਨ ਨੀ ਹੈਗਾ
ਬੱਚੇ ਵੱਲ ਇਨਾ ਸਾਨੂੰ ਧਿਆਨ ਦੇਣਾ ਚਾਹੀਦਾ ਪਹਿਲਾਂ ਸਭ ਤੋਂ ਪਹਿਲਾਂ ਕਿਉਂਕਿ ਉਹ ਇਸ ਸਾਡੇ ਤੋਂ ਸਿੱਖੇਗਾ ਹਾਂ
ਬਿਲਕੁਲ ਔਹੀ ਸਿੱਖੇਗਾ ਅਗਰ ਆਪਾਂ ਮੋਰਨਿੰਗ ਉੱਠ ਕੇ ਪਾਠ ਕਰਾਂਗੇ, ਤਾਂ ਉਹ ਵੀ ਕਰੇਗਾ ਕਿ ਇਹ ਚੀਜ਼ ਜ਼ਰੂਰੀ ਹੈ
ਹਾਂਜੀ ਹਾਂਜੀ
ਜੋ ਕਿ ਅੱਜ- ਕੱਲ ਬੱਚੇਆਂ ਨੂੰ ਸਿਖਾਣਾ ਜ਼ਰੂਰੀ ਆ, ਕਿਉਂਕਿ ਅੱਜ- ਕੱਲ ਦੀ ਪੇਸ਼ਨ ਚ ਬੋਤ ਚੀਜ਼ ਦੀ ਕਮੀ ਐ, ਹੈ, ਇ, ਨਿ, ਗੀ, ਤਾਂ ਆਹ ਸਾਰੀਆਂ ਗੁੱਡ ਹੈਬਿਟਸ, ਚੰਗੀਆਂ ਆਦਤਾਂ ਬ ਸਿਖਾਣੀਆਂ ਫਾਸਟ-ਫੂਡ ਤੋਂ ਦੂਰ ਰੱਖਣਾ। ਹਾਂ ਉਹ ਸਾਰੀਆ ਚੀਜ਼ਾਂ ਤੇ ਸਾਨੂੰ ਖੁਦ ਕੰਮ ਕਰਨਾ ਚਾਹੀਦੈ।
ਹਾਂਜੀ -ਹਾਂਜੀ ਚਲੋ ਠੀਕ ਹੈ, ਹਾਂਜੀ ਔਕੇ ਕੋਲ ਆ-ਰੀ ਸੀ।
ਗੱਲ ਕਰਕੇ ਥੈਂਕ ਯੂ।